ਸੱੋ
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ- ਚਾਲ ਹੈ।
ਵਧੀਆ- ਵਧੀਆ ਤੁਸੀਂ ਸੁਣਾਓ?
ਬਸ ਸਤਿ ਸ਼੍ਰੀ ਵਧੀਆ। ਠੀਕ- ਠਾਕ। ਹੋਰ ਕੀ ਕਰਦੇ।
ਬਸ ਕੀ ਕਰਨਾ ਲੇਟੇ ਦੇ ਸੀ। ਤੁਹਾਡੀ ਤਬੀਅਤ ਨਹੀਂ ਠੀਕ ਸੀ।
ਕਿਉਂ ਕੀ ਗੱਲ ਹੋ ਗਈ।
ਬਸ ਕੁਛ ਨੀ ਥੋੜ੍ਹਾ ਜਿਹਾ ਨਾ ਸਟਮਕ ਇਸ਼ੂ ਹੋ ਗਿਆ ਸੀ।
ਅੱਛਾ।
ਐਕਚੁਲੀ ਨਾ ਥੋੜੇ ਟਾਈਮ ਤੋਂ ਨਾ ਫਾਸਟ ਫੂਡ ਜ਼ਿਆਦਾ ਚੱਲਦਾ ਹੋਆ ਸੀ।
ਅੱਛਾ- ਅੱਛਾ ਠੀਕ ਹੈ। ਫਾਸਟ ਫੂਡ ਥੋੜਾ ਲਿਮਿਟ ਅੱਛੀ ਸਹੀ ਰਹਿੰਦਾ ਲਿਮਿਟ ਅੱਛੀ ਤਾਂ ਕਰੋ
ਜ਼ਿਆਦਾ ਵੀ ਨੀ ਖਾਣਾ ਤੇ ਬਿਲਕੁਲ ਛੱਡਣਾ ਵੀ ਨੀ ਬਿਲਕੁਲ ਛੱਡ ਕੇ ਵੀ ਬੰਦਾ ਬਿਮਾਰ ਹੋ ਜਾਂਦਾ ਜੇ
ਜਿਆਦਾ ਖਾ ਕੇ ਵੀ ਬਿਮਾਰ ਹੋ ਜਾਂਦਾ ਬੰਦਾ ਹਾਂ। ਅੱਜ ਕੱਲ੍ਹ ਨਾ ਥੋੜ੍ਹਾ ਬਰਸਾਤਾਂ ਦੇ ਮੌਸਮ ਵਿੱਚ ਹਾਂ ਤੇ ਬਰਸਾਤਾਂ ਦੇ ਮੌਸਮ ਵਿੱਚ ਇਦਾਂ ਫਾਸਟ ਫੂਡ ਅਵਇਡ ਕਰਨਾ ਚਾਹੀਦਾ ਕਿਨਾਂ ਪਤਾ ਨੀ ਸਬਜ਼ੀਆਂ ਬਾਜ਼ਾਰ ਵਾਲੇ ਧੋਂਦੇ ਨੇ ਨਹੀਂ ਧੋਂਦੇ ਢੰਗ ਨਾਲ
ਸਹੀ ਗੱਲ ਹੈ ਬਿਲਕੁਲ ਬਸ ਹੁਣ ਤਾਂ ਡਾਕਟਰ ਨੇ ਬਿਲਕੁਲ ਹੀ ਮਨਾ ਕਰ ਦਿੱਤਾ ਥੋੜੇ ਦਿਨ ਲਈ ਨਾ
ਅੱਛਾ ਠੀਕ ਹੈ
ਕਹਿੰਦੇ ਫਾਸਟ ਫੂਡ ਨਾਲ ਨਾ ਗੈਸਟ੍ਰਿਕ ਇਸ਼ੂ ਹੋ ਗਿਆ ਜ਼ਿਆਦਾ
ਅੱਛਾ ਮਿਰਚ ਮਸਾਲਾ
ਮਤਲਬ ਈਵਨ ਕਿ ਘਰ ਦਾ ਵੀ ਪਰੌਠਾ ਵਗੈਰਾ ਸਭ ਕੁਛ ਮਨਾ ਕਰ ਦਿੱਤਾ ਡਾਕਟਰ ਨੇ ਨਾ ਕਹਿੰਦੇ ਨਾ ਬਾਹਰ ਦਾ ਖਾਣਾ ਨਾ ਘਰ ਦਾ ਖਾਣਾ ਬਿਲਕੁਲ ਮਨਾ ਕਰ ਦਿੱਤਾ
ਠੀਕ ਹੈ ਸਹੀ ਹੈ ਹੈਲਥ ਪਹਿਲੇ ਹੈਲਥ ਸਹੀ ਹੋਏਗੀ ਬਸ ਹਾਂ ਨਹੀਂ ਸਹੀ ਹੈ ਇਸ ਮੌਸਮ ਵਿੱਚ ਤੇ ਵੈਸੇ ਹਰ ਇੱਕ ਚੀਜ਼ ਅਵਇਡ ਹੀ ਕਰਨੀ ਚਾਹੀਦੀ ਹੈ ਮੱਛਰ ਫਾਸ ਮਤਲਬ ਬਾਜ਼ਾਰ ਦਾ ਤੇ ਇਸ ਮੌਸਮ ਵਿੱਚ ਨਾ ਖਾਏ ਅੱਗੇ ਪਿੱਛੇ ਪਾਵੇਂ ਖਾਲੋ।
ਇਸ ਮੌਸਮ ਵਿੱਚ ਮੱਛਰ ਵੀ ਆ ਜਾਂਦਾ।
ਸਹੀ ਗੱਲ ਹੈ।
ਤੇ ਸਬਜ਼ੀਆਂ ਵੀ।
ਮੱਛਰ ਕੁਛ ਇਸ ਮੌਸਮ ਚ ਨਾ ਮੱਖੀਆਂ ਬਹੁਤ ਜ਼ਿਆਦਾ ਹੁੰਦੀਆਂ। ਉਹ ਹਰੇਕ ਚੀਜ਼ ਤੇ ਬੈਠਦੀਆਂ ਹੈ ਮੱਖੀਆਂ। ਹੋ ਸਕਦਾ ਉਸ ਚੀਜ਼ ਨਾਲ ਹੋ ਗਿਆ ਜਾਂ ਫਿਰ।
ਜਿਨ੍ਹਾਂ ਨੂੰ ਆਦਤ ਹੁੰਦੀ ਹੈ ਇਮਊਨਿਟੀ ਸਟਰੋਂਗ ਹੁੰਦੀ ਹੈ। ਉਹ ਤੇ ਚਲ ਪਚਾ ਜਾਂਦੇ ਨੇ। ਜਿਹਨਾਂ ਦੀ ਇੰਮੁਨਿਟੀ ਵੀਕ ਹੁੰਦੀ ਹੈ ਉਹਨਾਂ ਨੂੰ ਔਖਾ ਹੋ ਜਾਂਦਾ।
ਈਵਨ ਮੈਨੂੰ ਡਾਕਟਰ ਪੁੱਛਦੇ ਸੀ ਕੀ-ਕੀ ਖਾਧਾ ਤੁਸੀਂ ਮੈਂ ਮਤਲਬ ਉਸ ਦਿਨ ਤੇ ਕੱਲ। ਪਰਸੋਂ ਸੰਡੇ ਨੂੰ ਤਬੀਅਤ ਖਰਾਬ ਹੋਈ ਸੀ ਮੇਰੀ ਮੈਂ ਕਿਹਾ ਮੈਂ। ਤੇ ਕੁੱਛ ਬਾਹਰ ਦਾ ਨੀ ਖਾਧਾ ਘਰ ਹੀ ਬਣਾ ਕੇ ਖਾਧਾ ਸੀ ਸਭ ਕੁੱਛ ਕਹਿੰਦੇ ਚਾਹੇ ਤੁਸੀਂ ਘਰ ਹੀ ਬਣਾ ਕੇ ਖਾਧਾ। ਪਰ ਖਾਦਾ ਤੇ ਹੈਵੀ ਨਾ। ਉਹ ਵੀ ਚੀਜ਼ ਇਸ-ਇਸ ਮੌਸਮ ਚ ਕਹਿੰਦੇ ਉਹ ਵੀ ਅਵੋਇਡ ਕਰੋ। ਪਰ ਫਾਸਟ ਫੂਡ ਤੇ ਬਿਲਕੁਲ ਹੀ ਅਵੋਇਡ ਕਰੋ ਥੋੜਾ ਟਾਈਮ।
ਅੱਛਾ ਘਰ ਦਾ ਵੀ।
ਘਰ ਦਾ ਵੀ ਫਰਾਈਡ ਸਭ ਮਨਾ ਕਰ ਦਿੱਤਾ ਹੈ।
ਅੱਛਾ। ਨਹੀਂ ਠੀਕ ਏ ਥੋੜਾ ਜਿਆਦਾ ਕੋਈ ਦਿੱਕਤ ਹੋਈ ਨਾ ਥੋੜਾ ਟਾਈਮ ਪਰਹੇਜ ਕਰਕੇ। ਫਿਰ ਸਹੀ ਹੋ ਜਾਏਗਾ।
ਥੋੜਾ ਮੇਰਾ ਫਾਸਟ ਫੂਡ ਥੋੜਾ ਚੱਲਦਾ ਵੀ ਜ਼ਿਆਦਾ ਪਿਆ ਸੀ। ਮਤਲਬ ਹਰ ਦੂਸਰੇ-ਤੀਸਰੇ ਦਿਨ ਕੁਝ ਨਾ ਕੁਝ ਖਾ ਲੈਣਾ।
ਹੈ ਨਾ ਫਾਸਟ ਫੂਡ ਵਿੱਚ ਪਤਾ ਨੀ ਕੀ ਚੀਜ਼ ਹੁੰਦੀ ਐਸੀ ਇਨੀ। ਮਤਲਬ ਦੇਖ ਕੇ ਰਿਹਾ ਨਹੀਂ ਜਾਂਦਾ।
ਮਤਲਬ ਕਰੇਵਿੰਗ ਹੁੰਦੀ।
ਕਰੇਵਿੰਗ ਹੁੰਦੀ ਹੈ ਹੁਣ ਮੈਨੂੰ ਵੀ ਮਨਾ ਹੈ ਵੈਸੇ। ਮੈਨੂੰ ਥੋੜਾ ਬੀ ਪੀ ਦਾ ਇਸ਼ੂ ਏ ਤੇ ਫਾਸਟ ਫੂਡ ਵਗੈਰਾ ਮੈਨੂੰ ਸਭ ਮਤਲਬ ਬਾਜ਼ਾਰ ਦਾ ਕਉਕਿ ਉੱਪਰ ਤੋਂ ਏਨਾਂ ਨੇ ਚਾਟ ਮਸਾਲੇ ਮਸੂਲੇ ਪਾਏ ਹੁੰਦੇ ਨੇ। ਤੇ ਥੋੜਾ ਮਨਾ ਏ, ਪਰ ਫੇਰ ਵੀ ਜਦੋਂ ਬੱਚੇ ਲੈ ਕੇ ਆਂਦੇ ਨੇ ਨਾ। ਤੇ ਪੁੱਛਦੇ ਨੇ, ਏਕ ਪੀਸ ਚੁੱਕਆ ਈ ਜਾਂਦਾ।
ਸਈ ਗੱਲ ਐ ਬਿਲਕੁਲ, ਮਤਲਬ ਬਿਲਕੁਲ ਵੀ ਨੀ ਨਾ ਰੇਆ ਜਾਂਦਾ। ਅਗਰ ਅਸੀਂ ਕਈਏ ਕਿ ਬਿਲ। ਕੁਲਿੰਗ ਬਿਲਕੁਲ ਵੀ ਨਹੀਂ ਰਿਹਾ ਜਾਂਦਾ ਉਹ ਸੈਕਿੰਡ -ਥਰਡ ਡੇ ਚੱਲਦਾ ਹੀ ਪਿਆ ਸੀ। ਅੱਜ ਕੱਲ ਥੋੜਾ ਜਿਹਾ ਇਹ ਹੀ ਨਾ ਕੁਛ ਵੀ ਆਰਡਰ ਕਰੋ ਘਰ ਆ ਜਾਂਦਾ ਏ। ਓ ਤਾਂਵੀ ਖਾਧਾ ਜਾਂਦਾ ਐ।
ਸੂਲਤਾਂ ਵੀ ਬੜੀਆਂ ਹੋ ਗੀਆਂ ਨੇ ਨਾ। ਮਾਰਕੀਟ ਵੀ ਥੋੜੀ ਦੂਰ ਹੋਏ ਨਾ, ਤਾਂ ਵੀ ਥੋੜਾ ਅਵੋਏਡ ਹੋ ਜਾਂਦਾ ਚਲ ਵੀ ਛੱਡ ਪਰੇ। ਕੋਨ ਜਾਏਗਾ ਲੈਨ। ਬਾਕੀ ਚਲੋ, ਫਾਸਟ ਫੂਡ ਨੇ ਥੋੜੀਆਂ ਸੂਲਤਾਂ ਵੀ ਕਰਤੀਆਂ, ਫਾਸਟ ਫੂਡ ਨੇ ਐਵੇਂ ਕਹੀਏ। ਹੁਨ ਅਗਰ ਸਾਡੇ ਘਾੱਰ ਕੋਈ ਗੈਸਟ ਆ ਜਾਂਦਾ ਵੇ। ਤੇ ਫੈਦੇ ਵੀਨੇ ਫਾਸਟ ਫੂਡ ਦੇਖਆ ਜਾਏ ਤੇ, ਸਾਡੇ ਘਾੱਰ। ਕੋਈ ਗੈਸਟ ਆ ਜਾਂਦਾ, ਫੇਰ ਬੰਦਾ ਫਟਾਫਟ ਬਾਜ਼ਾਰੋਂ ਮੰਗਾ ਲੈਂਦਾ ਰੇਡੀਮੇਡ। ਪਰੋਨਾ ਵੀ ਖੋਸ਼। ਤੇ ਚਲੋ ਬਈ, ਅਟੈਂਡ ਵੀ ਕੀਤਾ ਗੇਆ ਘਾੱਰ ਬਨਾਓ। ਏਨੀ ਗਰਮੀ ਏਚ ਪੈਲੀ ਗੱਲ, ਹਾਂ ਹੋਰ। ਘਾੱਰ ਏਨੀ ਗਰਮੀ ਚ ਅਗਰ ਘਾੱਰ ਬੰਦਾ, ਹਾਂ
ਬਨਾ ਵੀ ਲੇ ਬੰਦਾ ਫੇਰ ਬੰਦਾ ਕਿਸੀ ਪਰੋਨੇ ਕੋਲ ਬੈ ਨਈ ਸਕਦਾ, ਜੇ ਆਪ ਬਨਾਨ ਲੱਗ ਜੇ ਤੇ
ਸਈ ਗੱਲ ਐ, ਬਿਲਕੁਲ।
ਓਸ ਤਰਾ ਬਜ਼ਾਰੋਂ ਮੰਗਾਏ ਬੈ ਕੇ ਚਲੋ ਕੱਠੇ ਗੱਪਾਂ ਸ਼ੱਪਾਂ ਮਾਰ ਲਈਆਂ। ਕਿ ਫਾਈਦੇ ਵੀ ਨੇ ਨੁ
ਮਤਲਬ ਏ ਚੀਜ਼ ਐ ਨਾ ਫਾਏਦਾ ਵੀ ਐ ਥੋੜਾ ਜਾ ਨੁਕਸਾਨ ਅਗਰ ਅਸੀ ਪੈਲੇ ਈ ਥੋੜਾ ਜਾ ਲਿਮਿਟਿਡ ਲੈ ਕੇ ਚਲੀਏ ਨਾ, ਤੇ ਚਲੋ ਫਾਏਦਾ ਵੀ ਏ ਹਰ ਏਕ ਚੀਜ਼ ਦਾ ਫਾਏਦਾ ਤੇ ਨੁਕਸਾਨ ਹੁੰਦਾ ਈ ਏ। ਬਾੱਸ ਏ ਐ ਕਿ ਅਸੀ ਲਿਮਿਟ ਤੇ ਫੇਰ ਅਸੀ‌ ਏਹ ਸੋਚਦੇ ਕਿ ਅੱਜ ਵੀ ਖਾ ਲੈਨੇ ਆ, ਕੁਛ ਨੀ ਹੁੰਦਾ। ਏਵੀ ਚੀਜ਼ ਆ ਜਾਂਦੀ ਐ ਨਾ। ਕਰੇਵਿੰਗ ਬੇਸਿਕਲੀ ਕਰੇਵਿੰਗ ਬੋਤ ਹੁੰਦੀ ਏ, ਫਾਸਟ ਫੂਡ ਦੀ। ਓਰ ਜਿਸ ਦਿਨ ਬੰਦਾ ਬਿਮਾਰ ਹੋਏ ਨਾ
ਹਾਂ, ਹਾਂ।
ਜਿਸ ਦਿਨ ਬੰਦਾ ਬਿਮਾਰ ਹੋਏ ਓਸ ਦੇਨ ਬੋਤ ਜੈਦਾ ਕਰੇਵਿੰਗ ਹੁੰਦੀ ਏ।
ਅੱਛਾ, ਹੋ ਜਾਂਦਾ।
ਓਸ ਦਿਨ ਤੇ ਏ ਲੱਗਦਾ ਕਿ ਬਸ ਫਾਸਟ ਫੂਡ ਅੱਜ, ਆਦਤ ਐ ਨਾ ਖਾਨ ਦੀ
ਹਾਂ। ਨਈ ਸਾਡੇ ਤੇ ਥੋੜਾ ਲਿਮਟਿਡ ਈ ਆਂਦਾ ਵੈਸੇ ਸਾਡੇ ਏਨਾ ਨੀ, ਬੱਚੇ ਲੇਯਾਂਦੇ ਨੇ ਕਦੀ ਕਦਾਰ ਹੋਗੇਆ, ਮੀਨੇ ਦੇ ਵਿੱਚ ਦੋ ਤਿੰਨ ਵਾਰ ਜਾਦਾ ਨੀ ਰੋਜ਼, ਰੋਜ਼ ਨੀ।
ਨਈ ਸਾਡਾ ਥਰਡ ਫੋਰ ਡੇ
ਅੱਛਾ, ਨਾ
ਕਦੀ ਅਸੀ ਹਲਦੀਰਾਮਸ ਜਾ ਰੇ ਆ, ਕਦੀ ਕਿੱਧਰ ਜਾਰੇ ਆ, ਕਦੀ ਕਿੱਧਰ ਜਾਰੇ ਆ। ਮਤਲਬ ਖਾਂਦੇ ਵੀ ਆਪਾਂ ਅ ਮਤਲਬ ਜਾਦਾਤਰ ਮਤਲਬ ਹੈਲਥ, ਮਤਲਬ ਅਨਹੈਲਦੀ ਨੀ ਖਾਂਦੇ। ਮਤਲਬ ਕੈ ਨਈ ਸਕਦੇ ਕਿ ਅਸੀ ਹੈਲਦੀ ਪ੍ਰੋਪਰਲੀ ਹੈਲਦੀ ਵੀ ਨੀ ਹੈਗਾ। ਮਤਲਬ ਖਾਂਦੇ ਵੀ ਬ੍ਰੈਂਡਸ ਤੋਂ ਈ ਆ, ਪਰ ਫੇਰ ਵੀ ਇਮਯੁਨੀਟੀ ਦੇ ਉਤੇ ਡਿਪੈਂਡ ਐ ਨਾ।
ਓਏ ਨਾ ਇਮਯੁਨਿਟੀ ਵੀ ਏ ਨਾਲੇ ਹੈ ਤੇ ਮੈਦਾ ਈ ਨਾ, ਮੈਦਾ ਡਾਏਜੈਸਟ ਹੁੰਦੇ ਟਾਈਮ ਲੈਂਂਦਾ।
ਟਾਈਮ ਲੱਗ ਤਾਂ ਬਿਲਕੁਲ ਬਿਲ
ਹਾਂ। ਮੈਦਾ ਹੁਣ ਅਸੀਂ ਘਰ ਬਣਾਉਂਦੇ ਆ, ਘਰ ਬਣਾ ਕੇ ਬਣਾਉਂਦੇ ਆ ਤੇ ਇੰਨੇ ਮ ਮਸਾਲੇ ਨਹੀਂ ਪਾਉਂਦੇ ਵਿੱਚ। ਉਹਨਾਂ ਨੇ ਹੁਣ ਅਪਣੇ ਟੇਸਟ ਨੂੰ ਵਧਾਉਣ ਵਾਸਤੇ ਉਹ ਮਸਾਲੇ ਵੀ ਜ਼ਿਆਦਾ ਪਾਉਂਦੇ ਨੇ ਉਹ ਫਿਰ ਐਸਿਡ ਬਣਾ ਦਿੰਦੇ ਨੇ।
ਹੁਣ ਮੈਂ ਸੋਚ ਰਹੀ ਸੀ ਅੱਜ ਖਾਣ ਤੇ ਮੋਮੋਸ ਖਾਣ ਤੇ ਦਿਲ ਕਰਦਾ ਸੀ। ਤੇ ਮੈਂ ਸੋਚ ਰਹੀ ਸੀ ਅੱਜ ਘਰ ਈ ਬਣਾਉਂਦੇ ਆ ਮੋਮੋਸ।
ਆਏ-ਹਾਏ ਘਰ, ਘਰ ਬਣਾਉਣ ਬੈਠੋ ਤੇ ਮੈਂ ਹਾਂ ਮੈਂ ਵੀ ਬਣਾਏ ਸੀ ਇੱਕ ਵਾਰੀ ਮੋਮੋਸ ਘਰ। ਬਸ ਐ ਵੀ ਘਰ ਜਿਹੜਾ ਬੰਦਾ ਬਣਾਉਂਦਾ ਐ ਨਾ ਉਹ ਬਸ ਬਣਾਉਂਦਾ ਈ ਰਹਿ ਜਾਂਦਾ, ਮੋਮੋਸ ਤੇ ਬਣਦੇ ਬਣਦੇ ਖਤ ਖਤਮ ਹੋ ਜਾਂਦੇ ਨੇ। ਇਹ ਚੱਕਰ ਹੁੰਦਾ ਐ ਔਰ ਜਿਹੜਾ ਬਣਾ ਰਿਹਾ ਹੁੰਦਾ ਉਹਨੂੰ ਨਹੀਂ ਮਿਲਦੇ ਐਂਡ
ਉਹਨੂੰ ਨਹੀਂ ਮਿਲਦੇ ਈਵਨ ਕਿ ਮੈਨੂੰ ਏਦਾਂ ਲੱਗਦਾ ਐ ਕਿ ਮਤਲਬ ਜੋ ਬੰਦਾ ਬਣਾਉਂਦਾ ਐ ਨਾ ਇੰਨੀ ਗਰਮੀ ਚ ਪਹਿਲੇ ਤਾਂ ਬੰਦਾ ਬਣਾਏ ਉਹਦਾ ਖਾਣ ਤੇ ਮਨ ਵੀ ਨਹੀਂ ਕਰੇਗਾ ਫਿਰ।
ਹਾਂ, ਐਂਡ ਚ ਉਹਦਾ ਮਨ ਉਹਦਾ ਮਨ ਈ ਉੱਠ ਜਾਂਦਾ ਐਂਡ ਤੇ। ਕਿਉਂਕਿ ਬਣਾਉਂਦੇ ਬਣਾਉਂਦੇ ਜੇ ਕੋਈ ਖਾ ਰਿਹਾ ਉਹ ਖਵਾ ਵੀ ਦਿੰਦਾ ਨਾਲ-ਨਾਲ ਉਹ ਜਿਹੜਾ ਕਰੇਜ਼ ਹੁੰਦਾ ਐ ਨਾ ਉਹ ਖਤਮ ਹੋ ਜਾਂਦਾ ਐ ਖਾਣ ਦਾ। ਪਰ ਜਦੋਂ ਬਾਜ਼ਾਰ ਅਸੀਂ ਜਾਂਦੇ ਹਾਂ ਇੱਕੋ ਦਮ ਬਣੀ ਬਣਾਈ ਪਲੇਟ ਆਉਂਦੀ ਐ। ਹਾਂ ਉਹ ਬਣਿਆ ਬਣਾਇਆ ਸਿੱਧਾ ਆ ਰਿਹਾ ਸਾਡੇ ਅੱਗੇ। ਖੁਸ਼ਬੂ ਆ ਰਹੀ ਹੈ ਤੇ ਉਹ ਸਾਡਾ ਮਨ ਕਰਦਾ ਹਾਂ ਵੀ ਖਾਈਏ ਤੇ ਬਣਾਉਣ ਵਾਲੇ ਦਾ ਤੇ ਉਹ ਬਣਾਉਣ ਦੇ ਐਂਡ ਤਕਰ ਮਨ ਉੱਠ ਜਾਂਦਾ ਐ ਹੁਣ ਜਿਵੇਂ ਕੰਜਕਾਂ ਦਾ ਹੀ ਅਸੀਂ ਪੂੜੀਆਂ ਛੋਲੇ ਬਣਾਉਂਦੇ ਹਾਂ। ਸ਼ੌਂਕ ਬੜਾ ਹੁੰਦਾ ਪੂੜੀਆਂ ਛੋਲੇ ਕੜਾਹ ਖਾਣੇ ਨੇ ਔਰ ਜਦੋਂ ਐਂਡ ਤੀਕਰ ਪਹੁੰਚਦੇ ਆ ਬਣਾ ਕੇ ਤੇ ਆਪ ਨੂੰ ਸਿਰ ਨੂੰ ਗੈਸ ਚੜੀ ਹੁੰਦੀ ਹੈ ਹਾਂ। ਇਹੀ ਚੀਜ਼ ਇਹਦਾ ਬਣਾਏ ਹਾਂ ਟਰਾਈ ਅਸੀਂ ਵੀ ਮੈਂ ਵੀ ਸਾਰਾ ਕੁਛ ਟਰਾਈ ਕੀਤਾ ਦਾ ਐ। ਅ ਲੋਕਡਾਊਨ ਵਿੱਚ ਕੀਤਾ ਸੀ।
ਲੋਕਡਾਊਨ ਚ ਤੇ ਅਸੀਂ ਵੀ ਬਹੁਤ ਟ੍ਰਾਈ ਕੀਤਾ। ਸਮੋਸੇ ਅਸੀਂ ਵੀ ਬਣਾਏ ਹੈ।
ਹਾਂ।
ਪਰ ਮੈਨੂੰ ਏਦਾਂ ਲੱਗਦਾ ਕਿ ਅਗਰ ਬਾਹਰੋਂ ਵੀ ਤਾਂ ਅਸੀਂ ਪੇ ਕਰਕੇ ਖਾਂਦੇ ਹੀ ਆ। ਉਹ ਬੰਦਾ ਬਣਾ ਲਏ ਤੇ ਜ਼ਿਆਦਾ ਅੱਛਾ ਲੱਗ ਰਹਿੰਦਾ ਐ ਹਨਾ ਮਤਲਬ ਇਹ ਥੋੜ੍ਹਾ ਜਿਹਾ ਹਾਈਜੀਨ ਮੇਨਟੇਨ ਰਹਿੰਦਾ ਐ।
ਜੇ ਤੇ ਛੋਟੀ ਜਿਹੀ ਫੈਮਲੀ ਹੈ। ਫਿਰ ਤੇ ਤੁਸੀਂ ਘਰ ਬਣਾ ਲਓ। ਉਹ ਘਰ ਬਣਾਉਣਾ ਹੀ ਬੈਸਟ ਹੋਏਗਾ। ਜੇ ਕਾਫ਼ੀ ਵੱਡੀ ਫੈਮਿਲੀ ਏ। ਫਿਰ ਬੰਦਾ ਫਿਰ ਫਿਰ ਹੁੰਦਾ ਐ ਫਿਰ ਓਨਾ ਹੀ ਟਾਈਮ ਜ਼ਿਆਦਾ ਲੱਗਦਾ ਐ। ਹਾਂ ਫਿਰ ਪੂਰਾ ਦਿਨ ਹੀ ਕਿਚਨ ਵਿਚ ਲੱਗ ਜਾਂਦਾ ਐ। ਜਿਵੇਂ ਦੋ-ਤਿੰਨ ਜਣੇ ਹੈਗੇ ਨੇ ਬਣਾ ਲਿਆ। ਖਾ ਲਿਆ ਉਹ ਫਿਰ ਬਣਾਉਂਦੇ ਟਾਈਮ ਵੀ ਘੱਟ ਲੱਗਦਾ ਐ। ਹਾਂ ਫਿਰ ਖਾਧਾ ਵੀ ਜਾਂਦਾ ਐ।
ਮੈਂ ਵੀ ਦੇਖਾਂਗੀ ਅੱਜ ਕਰਨੇ ਵੈਸੇ ਤਾਂ ਇਹ ਪਹਿਲੇ ਕਦੇ ਬਣਾਇਆ ਕਾਫੀ ਟਾਈਮ ਹੋ ਗਿਆ ਮਤਲਬ ਲੋਕ ਲੋਕਡਾਊਨ ਚ ਹੀ ਬਣਾਈ ਸੀ ਮੋਮੋਸ। ਪਰ ਅੱਜ ਮੈਂ ਸੋਚ ਰਹੀ ਹਾਂ ਕਿ ਮੈਂ ਟ੍ਰਾਈ ਕਰਾਂ ਖੁਦ ਬਣਾਵਾਂ। ਡਾਕਟਰ ਨੇ ਹੁਣ ਮਨਾ ਕੀਤਾ ਉਹ ਵੀ ਮੰਨਣੀ ਪੈਂਦੀ ਹੈ ਨਾ।
ਹਾਂ ਸਹੀ ਹੈ। ਅੱਛਾ ਨਹੀਂ ਫਿਰ ਘਰ ਬਣਾ ਕੇ ਖਾ ਲਓ। ਉਹ ਵੈਜਟੇਬਲ ਕਿਹੜੇ ਮੋਮੋਜ਼ ਬਣਾਓਗੇ ਨਿਊਟਰੀ ਵਾਲੇ ਵੈਜ
ਵੈਜੀ ਨਹੀਂ ਵੈਜੀਟੇਬਲ ਪਲੱਸ ਪਨੀਰ। ਉਹੀ ਟੇਸਟੀ ਲੱਗਦੇ ਆ। ਮੈਨੂੰ ਨਿਊਟਰੀ ਵਾਲੇ ਨਹੀਂ ਅੱਛੇ ਲੱਗਦੇ।
ਅੱਛਾ ਠੀਕ ਹੈ। ਵੈਜੀਟੇਬਲ ਦੇ ਵਿੱਚ ਥੋੜ੍ਹਾ ਪਨੀਰ ਪਿਆ ਹੋਏਗਾ। ਕਾਰਨਸ ਵਗੈਰਾ ਪਾ ਲਉ ਉਹ ਵੀ ਅੱਛੇ ਲੱਗਦੇ ਆ ਵਿੱਚ।
ਹਾਂ ਕਾਰਨਸ ਵਾਲੇ ਵੀ ਅੱਛੇ ਲੱਗਦੇ ਐ।
ਕੋਈ ਨੀ ਬਣਾਓਗੇ ਤੇ ਫੋਟੋ ਭੇਜਣਾ ਮੈਨੂੰ ਬਣਾ ਕੇ।
ਬਿਲਕੁਲ-ਬਿਲਕੁਲ। ਤੁਹਾਨੂੰ ਸ਼ੇਅਰ ਕਰਾਂਗੀ ਫੋਟੋ।
ਹੋਰ ਤੁਹਾਡੇ ਘਰ ਸਭ ਖਾ ਲੈਂਦੇ ਨੇ ਫਾਸਟ ਫੂਡ।
ਹੂੰ ਫਾਸਟ ਫੂਡ ਤੇ ਪਰ ਲਿਮਟਡ ਹੈ ਸਾਡੇ ਘਰ ਜ਼ਿਆਦਾ ਨ ਖਾਂਦੇ ਆ ਤੇ ਅਸੀਂ ਹਾਂ। ਬਾਜ਼ਾਰ ਜਾ ਕੇ। ਚੁ ਖਾਇਆ।
ਹੂੰ ਹੂੰ ਅੱਛਾ। ਦੋ ਘਰ ਦਿਆਂ ਨੂੰ ਹਾਂ ਚਲੋ ਠੀਕ ਏ। ਹਾਂਜੀ-ਹਾਂਜੀ ਠੀਕ ਏ ਓਕੇ ਜੀ ਓਕੇ, ਓਕੇ ਜ ਸਤਿ ਸ਼੍ਰੀ ਅਕਾਲ ਜੀ ਬਾਏ-ਬਾਏ।
ਸਤਿ ਸ਼੍ਰੀ ਅਕਾਲ।